ਹੈਲੋ ਹੈਲੋ
ਸਤਿ੍ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਹਾਂਜੀ ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਕਿਵੇਂ ਹੋ
ਬਹੁਤ ਵਧੀਆ
ਹੋਰ ਘਰ ਸਭ ਕਿੱਦਾਂ ਜੀ
ਸਭ ਵਧੀਆ ਨੇ ਹੋਰ ਤੁਸੀਂ ਸੁਣਾਓ ਸਭ ਵਧੀਆ
ਹਾਂਜੀ ਸਭ ਵਧੀਆ ਜੀ
ਅੱਛਾ ਅੱਛਾ ਹੋਰ ਦ ਹੋਰ ਦੱਸੋ ਕੀ ਕਰ ਰਹੇ ਹੁਣ
ਮੈਂ ਕਿਹਾ ਚਲੋ ਫੋਨ ਕਰ ਲਏ
ਅੱਛਾ ਅੱਛਾ ਅੱਛਾ ਦੱਸ ਹਾਂਜੀ ਵਧੀਆ ਕੀਤਾ ਥੋੜ੍ਹਾ ਟਾਈਮ ਥੜਾ ਪਾਸ ਹੋ ਜਾ ਸਾਡਾ ਹਾਂਜੀ ਹਾਂਜੀ ਹੋਰ ਦੱਸੋ ਕੀ ਕਰ ਰਹੇ ਅੱਜ ਕੱਲ੍ਹ ਸਭ ਵਧੀਆ ਜੀ ਸਭ ਵਧੀਆ ਬਹੁਤ ਵਧੀਆ ਤੁਸੀਂ ਦੱਸੋ
ਬਸ ਮ ਕੋਟ ਹੈ ਸੀ
ਅੱਛਾ ਅੱਛਾ ਅੱਛਾ ਅੱਛਾ ਅੱਛਾ ਹਾਂਜੀ ਹਾਂਜੀ ਰੋਟੀ ਖਾ ਦੀਆਂ ਸੀ
ਹਾਂਜੀ ਕੀ ਖਾਧਾ ਜ
ਅਸੀਂ ਬਸ ਅੱਜ ਉਹੀ ਬਣਾ ਲਈ ਸੀ ਦਾਲ ਦਾਲ ਮੱਖਣੀ ਵੀ ਬਣਾਈ ਸੀ
ਅੱਛਾ ਅੱਛਾ ਅੱਛਾ
ਕੇਲੂ ਮੈਂ ਕਿਹਾ ਵਧੀਆ ਹਾਂਜੀ ਤੁਸੀਂ ਸੁਣਾਓ ਤੁਸੀਂ ਕੀ ਖਾਧਾ ਅੱਜ
ਕੀ ਸਬਜ਼ੀ ਖਾਧੀ ਸੀ।
ਅੱਛਾ ਪਨੀਰ ਦੀ ਸਬਜ਼ੀ ਭੁਰਜੀ।
ਭੁਰਜੀ -ਭੁਰਜੀ ਖਾਧੀ ਸੀ।
ਅੱਛਾ -ਅੱਛਾ ਭੁਰਜੀ ਖਾਦੀ ਸੀ।
ਹਾਂਜੀ।
ਕੋਈ ਨਹੀਂ ਵਧੀਆ ਅੱਛੀ ਖਾਂਦੇ ਰਹਿਣਾ ਚਾਹੀਦਾ ਗਰਮੀਆਂ ਚ ਗਰਮੀ ਚ ਨਾ ਭਾਜੀ ਲਿਕੁਅਡ ਜ਼ਿਆਦਾ ਲਿਆ ਕਰੋ।
ਹਾਂਜੀ -ਹਾਂਜੀ ਪਾਣੀ ਵਗੈਰਾ ਵੀ ਵੈਸੇ ਨਿੰਬੂ ਪਾਣੀ ਵਗੈਰਾ ਵੀ ਲੈਂਦਾ। ਹਾਂਜੀ- ਹਾਂਜੀ ਪਾਣੀ ਦੀ ਕਮੀ ਦੇ ਕਾਰਨ ਹੀ ਹਾਂ। ਲੋਹ ਵਗੈਰਾ ਚੱਲ ਰਹੀ ਨੇ ਪਾ ਪਾਣੀ ਦੀ ਕਮੀ ਦੇ ਕਾਰਨ ਫਿਰ ਬੁਖਾਰ ਵਗੈਰਾ ਹੋ ਜਾਂਦਾ।
ਹੂੰ, ਹੂੰ, ਹੂੰ, ਹੂੰ। ਗੁਲੂਕੋਸ ਪੀਓ ਸ਼ਰਬਤ ਪੀਓ, ਨਿੰਬੂ ਪਾਣੀ ਪੀਓ
ਅੱਛਾ।
ਸਾਦਾ ਪਾਣੀ ਪੀਓ ਲੇਕਿਨ ਪਾਣੀ ਹੀ ਪੀਣਾ ਲਿਕਵਿਡ ਪੀਣਾ।
ਹੋਰ ਦੱਸੋ ਕਿੱਥੇ ਓ ਕੀ ਕਰ ਰਹੇ ਹੋ ਅੱਜ- ਕੱਲ
ਬਸ ਨਦੀ ਤੇ ਕੋਟ ਹੀ ਸੀ ਮੈਂ ਕੋਟ ਵਗੈਰਾ ਦਾ ਕੰਮ ਸਿੱਖ ਰਿਹਾ ਨਾ।
ਅੱਛਾ। ਅੱਛਾ।
ਹਾਂਜੀ -ਹਾਂਜੀ।
ਕੇਸ ਕੂਸ ਆਂਦੇ ਹੋਗੇ ਫਿਰ, ਮੈਂ ਕਿਹਾ ਕੇਸ ਆਂਦੇ ਹੋਣਗੇ ਫਿਰ।
ਟੁਰਿਆ ਆਂਦਾ।
ਅੱਛਾ -ਅੱਛਾ ਅਜੇ ਸਿੱਖ ਰਿਹਾਂ, ਅੱਛਾ- ਅੱਛਾ ਹੋਰ ਕੋਈ ਨੀ ਅਸੀਂ ਵੀ ਦਿਖਾਂਗੇ। ਬੱਚੇ ਨੇ ਕੀ ਕਰਾਣਾ
ਅੱਛਾ- ਅੱਛਾ।
ਬਸ ਕਿਧਰ ਘੁੰਮਣ ਨੀ ਗਏ ਗਰਮੀਆਂ ਚ
ਨਹੀਂ ਹਜੇ ਤਾਂ ਨਹੀਂ ਗਏ ਬਾ ਪਿੱਛੇ ਥੋੜੇ ਦਿਨ ਪਹਿਲਾਂ ਅੰਮ੍ਰਿਤਸਰ ਗਏ ਸੀ।
ਅੱਛਾ -ਅੱਛਾ।
ਹਾਂਜੀ -ਹਾਂਜੀ ਹਜੇ ਤੇ ਨਹੀਂ ਗਏ, ਫਾਦਰ ਦੀ ਤਬੀਅਤ ਅਸੀ ਤੇ ਗਏ ਨੀ ਹਜੇ।
ਅੱਛਾ -ਅੱਛਾ ਅੰਮ੍ਰਿਤਸਰ ਚ ਜਲ੍ਹਿਆਂ ਵਾਲਾ ਬਾਗ ਦੇਖਿਆ।
ਹਾਂਜੀ -ਹਾਂਜੀ ਮੈਂ ਦੇਖਿਆ।
ਬਾਘਾ ਬਾਰਡਰ ਵੀ ਦੇਖਿਆ ਸੀ।
ਬਾਗਾ ਬੋਡਰ ਵੀ ਗਏ ਸੀ ਹਾਂਜੀ ਦੇਖ
ਹਨਾ ਇੱਕ ਵੈਸ਼ਨੋ ਭਵਨ ਵੀ ਹੈਗਾ ਉੱਥੇ ਵੈਸ਼ਨੋ ਦੇਵੀ ਦਾ ਦਰਬਾਰ ਵੀ ਹੇਗਾ ਉਹ ਨਹੀਂ ਵੇਖਿਆ
ਨਹੀਂ ਉਹ ਨੀ ਦੇਖਿਆ ਬਸ ਆਪਾਂ ਬਾਘਾ ਬੋਡਰ ਦੇਖਿਆ ਜਲਿਆਂਵਾਲਾ ਬਾਗ ਦੇਖਿਆ ਜੀ ਇੱਕ
ਵੈਸ਼ਨੋ ਦੇਵੀ ਦਰਬਾਰ ਵੀ ਹੈਗਾ ਉੱਥੇ ਜਿਸ ਤਰਾਂ ਜੰਮੂ ਬਣਿਆ ਦਾ ਨਾ ਸੇਮ ਉਹੀ ਹੀ ਚੀਜ਼ ਉੱਥੇ ਬਣੀ ਦੀ ਏ। ਹਾਂ ਇੱਕ ਵੈਸ਼ਨੋ ਦਰਬਾਰ ਉੱਥੇ ਹਾਂਜੀ ਅੰਮ੍ਰਿਤਸਰ ਦੇ ਗੁਰਦੁਆਰੇ ਜਾਓ ਨਾ ਜਿਸ ਤਰ੍ਹਾਂ ਤੁਸੀਂ ਗੋਲਡਨ ਟੈਂਪਲ ਜਾ ਰਹੇ ਹੋ ਉਹਦੇ ਅੰਦਰ ਹੀ ਅੰਦਰ ਕਿੰਨੇ ਸਾਰੇ ਗੁਰ ਦੁਆਰੇ ਨਿਕਲਦੇ ਨੇ।
ਹਾਂਜੀ ਅੰਦਰ ਹੀ ਅੰਦਰ ਬਹੁਤ ਨੇ ਗੁਰਦੁਆਰੇ ਵਗੈਰਾ
ਹਾਂ ਅੰਦਰ ਅੰਦਰ ਵੀ ਮਤਲਬ ਗੁਰਦੁਆਰੇ ਦੇ ਅੰਦਰ ਗੁਰਦੁਆਰਾ ਗੁਰੁਆਦਰੇ ਅੰਦਰ ਗੁਰੁਆ ਗੁਰਦੁਆਰਾ ਇਸ ਤਰ੍ਹਾਂ ਬਹੁਤ ਗੁਰਦੁਆਰੇ ਨੇ ਅੰਦਰ ਹੀ ਅੰ ਘ
ਹਜੀੰ ਵਗ ਨਹੀਂ ਵੈਸੇ ਤਾਂ ਮੇਨ'ਚ ਗਏ ਸੀ ਦਰਬਾਰ ਸਾਹਿਬ ਹੀ ਗਏ ਸੀ।
ਹਾਂਜੀ ਤੇ ਉੱਥੇ ਕੋਲ ਈ ਏ ਬਾਬਾ ਦੀਪ ਸਿੰਘ ਦਾ ਗੁਰਦਵਆਰਾ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਸੀ ਉੱਥੇ ਦੇਸੀ ਘਿਓ ਦੀ ਜੋਤ ਜੁਗਦੀ ਜਗਦੀ ਏ। ਉੱਥੇ ਤੇ ਜਿਸ ਨਾਲ ਕੋਈ ਟ੍ਰੈਫਿਕ ਵੀ ਨਿਕਲ ਨਾ ਰੋਡ ਦੇ ਉੱਪਰ ਹੈ ਨਾ ਗੁਰਦੁਆਰਾ ਕੋਈ ਟ੍ਰੈਫਿਕ ਵੀ ਨਿਕਲਦਾ ਜਿਸ ਤਰ੍ਹਾਂ ਤੇ ਉਹ ਸਾਰੇ ਤੇਸਿਰ ਨਿਵਾ ਜਾਂਦੇ ਨੇ ਔਰ ਜਿਹੜਾ ਆਕੜ ਨਾਲ ਨਿਕਲ ਜਾਏ ਉਹਨੂੰ ਫਿਰ ਵਾਪਿਸ ਆਉਣਾ ਪੈਂਦਾ ਸਿਰ ਨਿਵਾਾਉਣ ਵਾਸਤੇ
ਅੱਛਾ -ਅੱਛਾ
ਕੀ ਇਤਿਹਾਸਿਕ ਗੁਰਦੁਆਰਾ ਚੁਪਹਿਰਾ ਸਾਹਿਬ ਉੱਥੇ ਹੀ ਲੱਗਦੇ ਨੇ। ਜਿਹੜੇ ਹੁ ਸਭ ਗੁਰਦੁਆਰੇ 'ਚ ਕਰਨ ਲੱਗ ਪਏ ਨਾ। ਅਸਲੀ ਚੁਪਹਿਰੇ ਸਾਹਿਬ ਉੱਥੇ ਹੀ ਹੁੰਦੇ ਨੇ।
ਬਸ ਅਸੀਂ ਤੇ ਇੱਕ ਦੋ ਦਿਨ ਹੀ ਗਏ ਸੀ ਅੱਗੇ ਘੁੰਮਣਾ ਵੀ ਸੀ। ਤੇ ਟ੍ਰੇਨ ਵਗੈਰਾ ਸਾਡੀ ਕੈਂਸਲ ਹੋ ਗਈ ਸੀ ਤੇ ਬਸ ਆਪਾਂ ਹਾਂ ਤੇ ਆਪਾਂ ਮੱਥਾ ਵਗੈਰਾ ਟੇਕ ਕਿ ਫੇਰ ਵਾਪਸ ਆ ਗਏ ਸੀ।
ਅੱਛਾ -ਅੱਛਾ ਨਈ ਫਿਰ ਐਂਵੇ ਨੀ। ਦੂਰ ਜਾਏ ਵੀ ਤੇ ਫ਼ਿਰ ਬੰਦਾ ਥੋੜਾ ਘੁੰਮ ਕੇ ਆਏ ਬਹੁਤ ਸਾਰੀਆਂ ਜਗਾ ਨੇ ਉੱਥੇ ਦੇ ਸਿੱਖਣ ਵਾਲੀਆਂ ਅਗਰ ਕੋਈ ਤੁਹਾਨੂੰ ਅੱਛਾ ਗਾਈਡ ਕਰੇ ਨਾ
ਹਾਂਜੀ-ਹਾਂਜੀ, ਬਹੀ ਉਹੀ ਹੈ ਬਸ ਉਹੀ ਹੈ ਅਸੀਂ ਪਹਿਲੀ ਵਾਰ ਗਏ ਸੀ ਤੇ ਨਾਲ ਵੀ ਮਤਲਬ ਕੋਈ ਗਏ ਨੀ ਹੋਆ ਸੀ ਪਹਿਲਾਂ। ਤੇ ਪਹਿਲੀ ਵਾਰੀ ਗਏ ਸੀ ਆਪਾਂ।ਹਾਂ, ਤੇ ਬਸ ਹੁਣ ਹੋ ਗਿਆ ਚਲੋ ਪਤਾ ਚੱਲ ਗਿਆ ਤੇ ਅੱਗੇ ਜਾਵਾਂਗੇ ਦੁਬਾਰਾ ਹੁਣ। ਤੇ ਜ਼ਰੂਰ, ਹਾਂਜੀ-ਹਾਂਜੀ।
ਉਥੇ ਦੇ ਸ਼ਰਬਤ ਵਗੈਰਾ ਵੀ ਬਹੁਤ ਅੱਛੇ ਮਿਲਦੇ ਨੇ।
ਹਾਂਜੀ।
ਗੁਰਦੁਆਰ ਹਾਂਜੀ ਗੁਰਦੁਆਰੇ ਦੇ ਅੰਦਰ ਹੀ। ਤੇ ਸੌ ਰੁਪਏ ਦੀ ਬੋਤਲ ਏ ਜਿਹੜੀ ਬਾਹਦ ਤੁਹਾਨੂੰ ਦੋ ਸੌ ਦੀ ਮਿਲੇਗੀ ਨਾ। ਉ ਅੱਧੇ ਰੇਟ 'ਚ ਤੁਹਾਨੂੰ ਅੰਦਰ ਗੁਰਦੁਆਰੇ ਦੇ ਅੰਦਰ ਮਿਲੇਗੀ। ਬਹੁਤ ਅੱਛੀਆਂ ਫੈਸਿਲਿਟੀਆਂ ਦਿੱਤੀਆਂ ਜੇ ਉਹਨਾ ਨੇ ਹਾਂਜੀ। ਗੁਰਦੁਆਰੇ ਲਈ ਨਾ, ਮਤਲਬ ਜੋ ਤੁਸੀਂ ਸ਼ਰਬਤ ਬਾਹਰੋਂ ਖਰੀਦਣਾ ਜੇ ਸੇਸਟੋਬੇਰੀ ਦਾ ਹੋ ਗਿਆ ਜਾਂ ਜਿਸੇ ਵੀ ਗੁਲਾਬ ਹੋ ਗਿਆ ਰੁਆਵਜ਼ਾ ਹੋ ਗਿਆ, ਓਰੇੰਜ ਹੋ ਗਿਆ, ਲੀਚੀ ਵਾਲਾ ਹੋ ਗਿਆ ਜਿਹੜਾ ਵੀ ਤੁਸੀਂ ਫਲੇਵਰ ਲੈਣਾ ਉਹ ਤੁਹਾਨੂੰ ਗੁਰੂ ਦੁਆਰੇ ਦੇ ਅੰਦਰੋਂ ਹੀ ਮਿਲ ਜਾਏਗਾ। ਕੈਣ ਭਰ ਕੇ ਦੇਣਗੇ, ਹਾਂ।
ਕੋਈ ਜੀ, ਅਗਲੀ ਵਾਰ ਜਾਵਾਗੇ ਕੋਈ ਨ ਟਰਾਈ ਕਰਾਗੇ। ਹਾਂਜੀ, ਤੁਸੀਂ ਗਏ ਹੋ? ਕਿੰਨੀ ਵਾਰ ਗਏ ਹੋ ਤੁਸੀਂ?
ਮੇਰਾ ਤੇ ਨਾਨਕੇ ਹੀ ਉੱਥੇ
ਅੱਛਾ।
ਹੁੰ, ਹਾਂਜੀ, ਮੇਰੇ ਤੇ ਨਾਨਕੇ ਉੱਥੇ ਦੇ ਨੇ। ਸਾਡੇ ਨਾਨੀ ਵਗੈਰਾ, ਜੋ ਉੱਥੇ ਮਤਲਬ ਪਾਲਕੀਆਂ ਸਾਹਿਬ ਪਹਿਲੇ ਬਣਦੀਆਂ ਸੀ ਨਾ। ਗੋਲਡ ਦੀਆਂ ਪਾਲਕੀਆਂ ਬਣਦੀਆਂ ਸੀ। ਮੇਰੀ ਮੰਮੀ ਦੇ ਨਾਨਾ ਜੀ ਬਣਾਦੇ ਸੀ।
ਅੱਛਾ।
ਹਾਂਜੀ, ਮਤਲਬ ਬਹੁਤ ਜੋ- ਸੋਨੇ ਦਾ ਨਕਾਸ਼ੀ ਵਗੈਰਾ 'ਚ ਉੱਥੇ ਕੰਮ ਹੁੰਦਾ ਸੀ ਨਾ ਪਾਲਕੀ ਜਿਸ ਤਰ੍ਹਾਂ ਬਾਬਾ ਦੀ ਸਵਾਰੀ ਦੀ ਪਾਲਕੀ ਬਣਾਉਂਦੇ ਨੇ, ਉਹੀ ਬਣਾਉਂਦੇ ਹੁੰਦੇ ਸਨ ਮੇਰੇ ਮੰਮੀ ਦੇ ਨਾਨਾ ਜੀ। ਸਾਡੇ ਕੋਲ ਤੇ ਪੁਰਾਣੇ ਗੁਰਦੁਆਰੇ ਦੀ ਪਿੱਤਲ ਦੀਆਂ ਫੋਟੋਆਂ ਵੀ ਹੈਗੀਆਂ। ਪੀਤਲ ਦੀ ਫੋਟੋਆਂ ਨੀ ਸਾਡੇ ਸ਼ੀਸ਼ੇ ਵਿੱਚ ਜੜੀ ਦੀਆਂ ਨੇ। ਬਹੁਤ ਅੱਛੀਆਂ ਫੋਟੋਆਂ ਨੇ, ਹਾਂਜੀ।
ਬਾਈ
ਮਤਲਬ ਜੋ ਜਿਸ ਇਹ ਤੇ ਹੁਣ ਨਵਾਂ ਐ ਮਤਲਬ ਕਿ ਨਵੇਂ ਉਹਦੇ ਚ ਹੋ ਗਿਆ ਨਾ ਗੁਰਦੁਆਰਾ ਜੋ ਪਹਿਲੇ ਪੁਰਾਉਣਾ ਗੁਰਦੁਆਰਾ ਸੀ ਨਾ ਉਹ ਹਾਂ, ਉਹਦੀਆਂ ਫੋਟੋਆਂ ਅਜੇ ਤੱਕ ਸਾਡੇ ਕੋਲ ਪਿੱਤਲ ਵਿੱਚ ਬਣੀ ਦੀਆਂ ਨੇ ਨਕਾਸ਼ੀ ਨਾਲ ਨਾਲ ਬਣੀ ਦੀ ਫੋਟੋ ਹੈ। ਸਾਡੇ ਕੋਲ
ਕੋਈ ਨੀ ਦੇਖਾਂਗਾ ਜਦੋਂ ਹਨਾ ਜੀ,
ਹਾਂਜੀ। ਮੈਂ ਕਿਉਂ ਉਹ ਮੈਨੂੰ ਕੁੜੀਆਂ ਨੂੰ ਕਿਹਾ ਸੀ। ਮੈਂ ਕਿਹਾ ਅਸੀਂ ਦਿਖਾ ਕੇ ਨਾ, ਇੱਕ ਫੋਟੋ ਹੋਰ ਉਹੋ ਜਿਹੀ ਬਣਵਾ ਲਵਾਂਗੇ।
ਹਾਂਜੀ- ਹਾਂਜੀ ਹਾਂ, ਉਹ ਤੇ ਨਿਕਲ ਜਾਣਗੀਆਂ ਫੋਟੋ ਫੋਟੋ ਉਹਦੀ ਬਣ ਜਾਏਗੀ।
ਨਹੀਂ ਉਹ ਪਤਾ ਇਸ ਤਰ੍ਹਾਂ ਨੀ। ਬਣੇਗੀ ਨ ਪਹਿਲੇ ਪਿੱਤਲ ਦੀ ਸ਼ੀਟ ਲੈਣੀ ਪਏਗੀ। ਸ਼ੀਟ ਲੈ ਕੇ ਉਹਦੇ ਉੱਤੇ ਸੇਮ ਉਸੇ ਤਰ੍ਹਾਂ ਦਾ ਹੀ ਪ੍ਰੋਸੀਜਰ ਕਰਨਾ ਪਏਗਾ। ਕੰਮ ਕਰਨਾ ਪਏਗਾ। ਬਹੁਤ ਛੋਟੇ- ਛੋਟੇ ਛੋਟੇ ਔਜ਼ਾਰ ਹੁੰਦੇ ਨੇ ਜਿਹਨਾਂ ਨਾਲ ਬਣਾਇਆ ਜਾਂਦਾ। ਫੋਟੋ ਨੀ ਹੈ ਮਤਲਬ ਕਿ ਜਿਸ ਤਰ੍ਹਾਂ ਪਿੱਤਲ ਨੂੰ ਪਿੱਤਲ ਦਾ ਘੜਾ ਬਣਾਉਂਦੇ ਨੇ ਨਾ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਪਿੱਤਲ ਦੇ ਵਿੱਚ ਉਹ ਮਤਲਬ ਕਿ ਫਿੱਟ ਹੋਏ ਦੇ ਉਹਦੇ 'ਚ ਖਿੜਕੀਆਂ ਵਗੈਰਾ ਸਭ ਬਣੇ ਦੇ ਨੇ।
ਅੱਛਾ- ਅੱਛਾ ਸਮਝ ਗਿਆ। ਹਾਂਜੀ।
ਉਹ ਫੇਰ ਸ਼ੀਸ਼ੇ ਤੇ ਦੇ ਵਿੱਚ ਬੜਾ ਪੁਰਾਣੇ ਦਾ
ਫਿਰ ਤੇ ਬਹੁਤ ਪੁਰਾਣੇ ਹੋ ਰਹੇ ਉਹ
ਹਾਂਜੀ।
ਫੇਰ ਤੇ ਬਹੁਤ ਪੁਰਾਣੇ ਹੋਣੇ ਉਹ
ਹਾਂ, ਬਹੁਤ ਪੁਰਾਣੇ ਨੇ ਹੋਰ ਕੁਛ ਨਹੀਂ ਤੇ ਕਮ ਸੇ ਕਮ ਸੌ- ਡੇਢ ਸੌ ਡੇਢ ਸੌ ਸਾਲ ਪੁਰਾਣੇ ਨੇ ਉਹ ਉਹ ਫੋਟੋ ਜੇ ਹੈ ਸੌ- ਡੇਢ ਸੌ ਸਾਲ ਪੁਰਾਣੀ ਹੈ।
ਅੱਛਾ।
ਮੇਰੀ ਮੰਮੀ ਦੇ ਨਾਨਾ ਜੀ ਤਿੰਨ ਪੀੜ੍ਹੀਆਂ ਤੇ ਉਹੀ ਹੋ ਗਈਆਂ। ਅੱਗੋਂ ਤਿੰਨ ਦੋ ਚੌਥੀ ਪੀੜ੍ਹੀ ਅਸੀਂ ਹੋ ਗਏ।
ਚਲੋ, ਸਾਂਭ ਕੇ ਰੱਖਣਾ ਵਧੀਆ ਗੱਲ ਏ।
ਹਾਂ ਉਹ ਤੇ ਰੱਖੀ ਦੀ ਉਹ ਤੇ ਇੰਝ ਰੱਖੀ ਦੀ ਅਸੀ ਜਿਸ ਨਾਲ ਕੋਈ ਸਾਨੂੰ ਵਿਰਾਸਤ ਮਿਲੀ ਦੀ ਹੈ ਹਾਂ ਉਹ ਤੇ ਬੜੀ ਅੱਛੀ ਸਾਡੇ ਕੋਲ ਪਈ ਹੋਈ ਹੈ। ਹੋਰ
ਹੋਰ ਰੋਟੀ ਵਗੈਰਾ ਖਾ ਲਈ ਤੁਸੀਂ
ਹਾਂਜੀ-ਹਾਂਜੀ ਅਸੀਂ ਖਾ ਲਈ ਰੋਟੀ ਹੁਣੇ ਖਾਈ ਹੈ ਬਸ ਬਸ ਬੱਚੇ ਜਾ ਰਹੇ ਘਰ ਜਾ ਰਹੇ ਨੇ ਥੋੜ੍ਹਾ ਪਰੇਸ਼ਾਨ ਕਰ ਰਹੇ ਨੇ ਅੱਜ ਲਾਈਟ ਨਹੀਂ ਆ ਰਹੀ ਨਾ ਅੱਜ ਵੀ ਲਾਈਟ ਨਹੀਂ ਆ ਰਹੀ ਨਾ ਅੱਜ ਵੀ ਕੱਲ ਵੀ ਨੀ ਆ ਰਹੀ ਸੀ ਸਾਰੀ ਰਾਤ ਲਾਈਟ ਨਹੀਂ ਆਈ
ਗਰਮੀਆਂ ਤਾਂ ਇਹੀ ਪੰਗਾ ਲਾਈਟ ਵਗੈਰਾ ਆਉਂਦੀ ਨੀ ਬਹੁਤ ਘੱਟ
ਹਾਂ ਇਨਵਰਟਰ ਵੀ ਜਵਾਬ ਦੇ ਗਏ ਸੀ ਸਵੇਰੇ ਕਹਿੰਦੇ ਜੇ
ਹਾਂ-ਹਾਂ ਬਾਕੀ ਲਾਈਟ ਆਏਗੀ ਵਿੱਚ ਥੋੜ੍ਹੀ ਦੇਰ ਫਿਰ ਇਨਵਰਟਰ ਵੀ ਚਾਰਜੀ ਹੁੰਦਾ ਇਨੇ ਤੇ
ਹਾਂ ਹੁਣ ਵੀ ਗਈ ਦੀ ਹੈ ਦੇਖੋ ਕਿੰਨੀ ਦੇਰ ਤੱਕ ਚੱਲਦੇ ਨੇ ਇਨਵਰਟਰ ਹੂੰ ਬਸ ਬੱਚੇ ਗਰਮੀ ਨਾਲ ਘਬਰਾ ਗਏ ਨੇ ਹੁਣ ਬਹੁਤ ਗਰਮੀ ਹੋ ਗਈ ਹੈ ਇਹ ਚਾਲੀ ਦਿਨ ਤੇ ਬਹੁਤ ਗਰਮੀ ਪੈਂਦੀ ਹੈ ਨਾ
ਹਾਂਜੀ-ਹਾਂਜੀ।
ਤਾਂ ਕਰਕੇ
ਹਾਂ
ਬਸ ਅੱਜ ਦੇ ਦਿਨ ਗਰਮੀ ਆ ਕੱਲ੍ਹ ਤੋਂ ਹਵਾਵਾਂ ਚਲਣੀਆਂ ਸ਼ੁਰੂ ਹੋ ਜਾਂਦੀਆਂ ਅੱਗ ਗੁਰਪੁਰਬ ਆਉਂਦਾ ਨਾ ਤੇ ਲਾਸਟ ਗਰਮੀ ਵਾਲਾ ਦਿਨ ਹੁੰਦੈਂ ਜਿਸ ਬਾਬਾ ਜੀ ਦਾ ਸ਼ਹੀਦੀ ਦਿਨ ਹੁੰਦਾ ਨਾ
ਅੱਛਾ
ਦਿਨ ਹੁੰਦਾ ਗਰਮੀ ਦਾ
ਤੇ ਮਤਲਬ ਕੱਲ ਤਾਂ ਮੌਸਮ ਠੀਕ ਹੋ ਜਾਏਗਾ ਥੋਡਾ
ਹਾਂ ਹੁਣ ਥੋੜਾ ਜਿਹਾ ਫਰਕ ਪੈ ਜਾਏਗਾ ਕਿਉਂਕਿ ਉਸ ਟਾਈਮ ਹਾਂਜੀ ਹੈ ਤੇ ਹਰ ਸਾਲ ਬਸ ਗੁਰਪੁਰਬ ਵੀ ਤੇ ਹਰ ਸਾਲ ਆਉਂਦੇ ਨੇ ਨਾ ਫਿਰ ਹਾਂਜੀ ਤਾਂ ਕਰਕੇ ਹੋਰ ਹੋਰ ਦੱਸੋ ਕੀ ਕਰ ਰਹੇ ਹੋ।
ਬਸ ਕੁਛ ਨੀ ਉਂਵੇ ਬੈਠੇ ਕਿਨਾ ਹੈ ਚਲੋ ਫੋਨ ਫੋਨ ਮਾਰ ਲਈ ਮੈਂ ਕਿਹਾ ਉਫਿਸ ਬੈਠ ਬੈਠਾ ਸੀ ਮੈਂ
ਅੱਛਾ-ਅੱਛਾ ਹਾਂਜੀ-ਹਾਂਜੀ ਦੱਸੋ ਵਧੀਆ ਔਫਿਸ ਬੈਠੇ ਦੇ ਹੋ ਚਲੋ ਸਾਨੂੰ ਵੀ ਕੋਈ ਕੰਮ ਹੋਏਗਾ ਤੇ ਜ਼ਰੂਰ
ਹਾਂਜੀ-ਹਾਂਜੀ ਜ਼ਰੂਰ
ਠੀਕ ਹੈ ਕਰਦੇ ਆ ਨਾ ਤੁਹਾਨੂੰ ਫੇਰ
ਅੱਛਾ-ਅੱਛਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ